ਹੈਲੋ ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਨੇ। ਵਧੀਆ- ਵਧੀਆ ਤੁਸੀਂ ਦੱਸੋ। ਬਸ ਜੀ ਮੈਂ ਵੀ ਵਧੀਆ ਬੈਠੀ ਦੀ ਸੀ ਮੈਂ ਕਿਆ ਚਲ ਫੋਨ ਕਰ ਲ ਤੁਹਾਡਾ ਫੋਨ ਆਇਆ ਸੀ ਮੈਨੂੰ ਕੱਲ-ਕੱਲ ਮੈਂ ਬਾਜ਼ਾਰ 'ਚ ਸੀ ਤੇ ਤੁਹਾਡਾ ਫੋਨ ਆਇਆ ਦਾ ਸੀ ਮੈਂ ਕਿਹਾ ਚਲੋ ਹੁਨ ਕਰ ਲਓ। ਫਰੀ ਹੋਵਾਂਗੇ ਤੁਸੀਂ ਵੀ ਫਰੀ ਹੁੰਦੇ ਹੋ ਇਸ ਟਾਈਮ
ਹਾਂ ਹਾਂਜੀ-ਹਾਂਜੀ ਬਸ ਮੈਂ ਕੱਲ ਵੇਖਿਆ ਸੀ ਤੁਹਾਨੂੰ ਬਾਜ਼ਾਰ 'ਚ
ਅੱਛਾ ਤੇ ਆ ਜਾਂਦੇ ਕੋਲ ਆ ਜਾਂਦੇ।
ਹਾਂ ਬਸ ਮੈਂ ਉੱਧਰ ਦੇਖ ਹੀ ਰਈ ਸੀ ਤੁਹਾਨੂੰ ਤੇ ਕੀ ਆਪਣੇ ਮੁੰਡੇ ਨਾਲ ਸੀਗੇ। ਤੁਸੀਂ ਸਮਾਨ ਖ਼ਰੀਦ ਸੀ ਤੇ ਅਸੀਂ ਪਿੱਛੇ ਸੀਗੇ ਗਲੀ 'ਚ ਤੇ ਮੈਂ ਤੁਹਾਨੂੰ ਆਵਾਜ਼ ਮਾਰਨ ਲੱਗੀ ਸੀ ਪਰ ਭੀੜ ਏਨੀ ਸੀ ਆਵਾਜ਼ ਨੀ ਆਂਦੀ।
ਅੱਛਾ ਓ ਪਤਾ ਹੈ ਹਾਂ ਓ ਪਤਾ ਹੈ ਕੀ ਉਹਨਾਂ ਥੋੜ੍ਹਾ ਗਰੋਸਰੀ ਦਾ ਕਰਨ ਆਏ ਸੀ। ਨਾਲੇ ਉਹਨਾਂ ਟੇਲਰ ਨੂੰ ਕੱਪੜੇ ਦਿੱਤੇ ਦੇ ਸੀ ਬੜੇ ਦਿਨ ਹੋਗੇ ਸੀ ਦਿੰਦਾ ਹੀ ਨੀ ਪਿਆ ਵਾਪਸ ਹਲੇ ਵੀ ਉਹਦੇ ਕੋਲ ਨਾਲ ਚੱਕਰ ਲਾਣ ਗਈ ਸੀ ਮੈਂ ਕਿਆ ਚਲ ਵੇਖਾਂ ਕੀ ਪਤਾ ਕੱਪੜੇ ਫੜਾ ਦੇ ਮੈਨੂੰ ਅੱਜ ਗਰਮੀਆਂ ਜਦੋਂ ਸਟਾਰਟ ਈ ਤਾਂ ਦੇ ਮੈਨੂੰ ਦਿੱਤੇ ਮੇਰੇ ਕੋਲ ਕੱਪੜੇ ਹੁਣ ਤਾਂ ਕਦੇ ਮੈਨੂੰ ਕੱਪੜ ਨੀ ਦੇਗਾ ਵਾਪਸ
ਅੱਛਾ-ਅੱਛਾ
ਬਸ ਠੀਕ ਕ ਆ ਸਕਣਾ ਟੇਲਰਾਂ ਦੇ ਵੀ ਆਪਣੇ-ਆਪਣੇ ਹੁੰਦੇ ਨਈ ਇਹਨਾਂ ਅੱਗੇ ਬੰਦਾ ਬੋਲ ਵੀ ਨੀ ਸਕਦਾ ਜਾਦਾ ਕੰਮ 'ਚ ਕਰਾਂਣਾ ਇਹਨਾਂ ਤੋਂ
ਓ ਤੇ ਹੈ ਹੀ ਦੇਖੋ ਤੁਸੀਂ ਦੇ ਤਾਂ ਕਹਨੂੰ ਬੋਲੋਗੇ ਨੀ ਬਾਰ-ਬਾਰ ਤੇ ਤਦ ਤੱਕ ਸ ਕਰਨਗੇ ਵੀ ਨੀ ਕੰਮ।
ਬਿਲਕੁਲ ਅ ਮੈਂ ਕਿੰਨੀ ਵਾਰੀ ਬੋਲਾਂ ਦੱਸੋ ਮੈਂ ਕਿੰਨੀ ਵਾਰੀ ਹੋ ਭਜਾਈਆਂ ਦੁਕਾਨ ਤੇ ਸਗੋਂ ਮੈਂ ਇਹਨੂੰ ਸ਼ ਸ਼ਰਮ ਆਰੀ ਮੇਰਾ ਸੂਟ ਈ ਮੈਨੂੰ ਸ਼ਰਮ ਆਰੀ ਹੁਣ ਦੁਕਾਨ ਤੇ ਚੜ੍ਹਦੀ ਓਂਦੀ ਬਾਰ-ਬਾਰ। ਨਈ ਹੁੰਦਾ ਹੀ ਇਹਨਾਂ ਦੇ ਦੇਖੋ ਬਾਰ-ਬਾਰ ਕਿਸੇ ਦੀ, ਹੈਨਾ ਦੁਕਾਨ ਤੇ ਜਾਣਾ ਬਾਰ-ਬਾਰ ਕਿਸੇ ਦੀ।
ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਐ, ਅਸੀਂ ਤਾਂ ਖੁਦ ਇੱਥੇ ਮੇਰੇ ਘਰ ਦੇ ਨੇੜੇ ਹੈਗੇ ਐ। ਤੇ ਮੈਂ ਉਹਨਾਂ ਤੋਂ ਸਵਾਣੀ ਆਂ ਜਿਹੜੇ ਕੱਪੜੇ ਸਵਾਂਣੀ ਆਂ, ਤੇ ਮੈਂ ਉਹਨਾ ਨੂੰ ਪਹਿਲੇ ਹੀ ਕਹਿਣੀ ਆਂ ਮੈਂ ਕਿਆ ਮੈਂਨੂੰ ਦੋ ਦਿਨ ਚਾਈਦੇ। ਜੇ ਤੁਸੀਂ ਕਰ ਸਕਦੇ ਔ ਹੋ ਜਲਦੀ ਤੇ ਮੈਨੂੰ ਦੋ ਫੇਰ ਓਹ
ਨਈ ਕਿਆ ਤੇ ਮੈਂ ਵੀ ਉਹਨੂੰ ਐਵੇਂ ਈ ਸੀ, ਮੈਂ ਕਿਆ ਮੇਰੇ ਮੇਰੇ ਨਾ ਮਤਲਬ ਸੱਤ-ਅੱਠ ਸੂਟ ਕੱਠੇ ਸੀ ਗਰਮੀਆਂ ਦੇ ਤੇ ਮੈਂ ਗਰਮੀਆਂ ਦੇ ਕੱਠੇ ਲੈ ਆਣੀ ਆਂ। ਜਾਂ ਕੁੱਝ ਜਿਵੇਂ ਪਿਛਲੇ ਸਾਲ ਦੇ ਇੱਕ-ਦੋ ਜਿਵੇਂ ਪਏ ਹੂੰਦੇ ਜਾਂ ਨਿਕਲ ਜਾਂਦੇ ਦੀਵਾਨ ਵਿੱਚ ਕੁੱਝ ਹਨਾ? ਤੇ ਐਵੇਂ ਮੇਰੇ ਕੋਲ ਪਏ ਸੀ। ਤੇ ਮੈਨੂੰ ਕੱਠੇ ਫੜਾਈ ਮੈਂ ਕਯਾ ਚਾਲ ਕੱਠੇ ਦੇ ਆਣੀ ਆਂ। ਹੋਲੀ-ਹੋਲੀ ਕਰਕੇ ਕਠੇ ਚਲ ਮੈਂ ਕਯਾ ਮੈਨੂੰ ਦੇਦੇ ਓਹਨੇ ਮੈਨੂੰ ਕਿਆ, ਮੈਂ ਨਾ ਤੁਹਾਨੂੰ ਪੰਦਰਾਂ ਦਿਣ ਵੇਚ ਸਾਰੇ ਦੇਦਾਂਗਾ। ਹਾਂ, ਤੇ ਚਲੋ ਪੰਦਰਾ ਦਿਨ ਤਾਂ ਕੀ ਮੈਂ ਇਹਨੂੰ ਅਪ੍ਰੈਲ ਵਿਚ ਦੇ ਕੇ ਆਯੀ ਸੀ, ਤੁਸੀਂ ਅੱਜ ਦੇਖ ਲਓ ਕੀ ਚੱਲਦਾ ਪਿਆ ਹੁਣ। ਤੇ ਹਲੇ ਉਹਨੇ ਮੇਰਾ ਇੱਕ ਵੀ ਨੀ ਸੀ ਤਾਂ ਇੱਕ ਵੀ ਨੀ ਸੀਤਾ ਹਾਲੇ ਤੱਕ ਓਨੇ ਮੇਰਾ ਤੇ ਮੈਨੂੰ ਇਹੀਓ ਕਹੇਗਾ। ਅਗਲੇ ਹਫ਼ਤੇ ਆ ਜਾਣਾ, ਅਗਲੇ ਹਫ਼ਤੇ ਆ ਜਾਣਾ ਤਿਆਰ ਮਿਲੇਗੇ।
ਤੁਸੀਂ ਕਿਸੇ ਹੋਰ ਤੋਂ ਸੁਆ ਲਓ ਫੇਰ ਤੁਸੀਂ ਵਾਪਿਸ ਲਿਆਓ ਉਸ ਤੋ ਇਹਨੂੰ ਥੋੜੀ ਲੈਨੇ ਪਏ ਆ।
ਹਾਂ ਹੁਣ ਮੇਰਾ ਦਿਲ ਕਰਦਾ ਤਾਂ ਪਿਆ, ਕਿ ਉਹਦੇ ਕੋਲ ਚੌਕ ਆਵਾ ਸੂਟ ਸਾਰੇ। ਇਹ ਉਹਨੂੰ ਰੱਖ ਵਾਂ ਵੀ ਐਲਾ ਫੜ ਇੱਕ ਜਿਹੜਾ ਤੁਸੀਂ ਕੱਟਿਆ ਦਾ ਉਹਲਾ ਤੂੰਂ ਸੀ ਦੇ ਬਸ। ਬਾਕੀ ਤੋਂ ਮੈਨੂੰ ਊਰੇ ਫੜਾ ਸੂਟ ਹਨਾ, ਤੇ ਕੋਈ ਟੇਲਰ ਵੀ ਤਾਂ ਨਈਂ ਲੱਭਦਾ ਨਾ ਵੇਖੋ।
ਤੁਸੀਂ ਇੱਧਰ ਆਣਾ ਮੈਂ ਤੁਹਾਨੂੰ ਦਿਖਾਵਾਂਗੀ ਘਰ ਦੇ ਨਾ ਨੇੜੇ ਈ ਹੈਗੇ ਨੇ ਤੇ ਬੜੇ ਬੜੇ ਸੋਹਣੇ ਸੂਟ ਸੀਂਦੇ ਨੇ ਫੇਰ ਜਲਦੀ ਵੀ ਦੇ ਦਿੰਦੇ ਨੇ ਟਾਈਮ ਅ ਸਿਰ ਮਤਲਬ ਮੈਂ ਤਾਂ ਕਈ ਵਾਰੀ ਨਾ ਐਵੇ ਕਹਿਣੀ ਆ ਕਿ ਇੱਕ ਵਾਰੀ ਨਾ ਮੈਂ ਬਾਹਰ ਭੇਜਣੇ ਸੀ ਸੂਟ ਆਪਣੀ ਭੈਣ ਨੂੰ ਤੇ ਮੈਂ ਸਵੇਰੇ ਦੇ ਕੇ ਆਈ ਸੀ, ਕਿ ਬਸ ਮੈਨੂੰ ਨਾ ਕੱਲ੍ਹ ਭੇਜਣਾ ਹੈਗਾ। ਤੇ ਉਹਨਾਂ ਨੇ ਅਗਲੀ ਸਵੇਰੇ ਬਾਰਾਂ ਵਜੇ ਤੱਕ ਸੂਟ ਤਿਆਰ ਕਰਕੇ ਮੈਨੂੰ ਫੋਨ ਕਰਤਾ ਸੀ, ਕਿ ਆ ਕੇ ਫਿਟਿੰਗ ਦੇਖ ਲਓ। ਕਵਾਰ ਹਾਂ, ਮਤਲਬ ਏਨੀ ਛੇਤੀ ਕਰ ਦੇਂਦੇ ਨੇ ਕੰਮ।
ਬੜਾ ਲੇਟ ਜਿਆਦਾ ਹੀ ਲੇਟ ਨਹੀਂ ਔ ਮੇਰੇ ਸੀ ਦਿੰਦਾ ਪਰ ਏਤਕੀ ਨਾ ਇਨੇ ਮੇਰਾ ਜ਼ਿਆਦਾ ਹੀ ਲੇਟ ਕੰਮ ਕਰਤਾ ਖਰੇ ਐਦੇ ਕੋਲ ਕੋਈ ਵਧੀਆ ਮਤਲਬ ਵੱ ਦਾ ਓਡਰ ਆਇਆ ਤਾ ਜਿਨ ਏਨੂੰ ਪੈਸੇ-ਪੂਸੇ ਪੇਮੈਂਟ ਅਡਵਾਂਸ ਦਿਤੀ ਜਿੰਨੇ ਹਨਾ।
ਹਾਂਜੀ, ਹਾਂਜੀ ਇਹ ਹੋ ਸਕਦਾ।
ਹਾਂ, ਇਹ ਤਾਂ ਮੈਨੂੰ ਦੱਸ ਤ ਮੈਂ ਦਸ ਸਿਦਾ ਜਵਾਬ ਦੇ ਮੈਂ ਲੈ ਜਾਵਾਂ ਮੈਂ ਈ ਕਿਸੇ ਹੋਰ ਨੂੰ ਦੇਣ ਜੋੋਗੀ ਬਨਾਂ ਹੈਨਾ।
ਬਿਲਕੁਲ ਸਹੀ ਗੱਲ ਐ, ਅਸੀਂ ਤਾਂ ਖੁਦ ਏਹੀ ਦੇਖ ਰਹੇ ਹੁੰਣੇ ਆਂ ਕਿ ਸੱਸ ਦੇਤਾ ਹੋਵੇ ਤੇ ਫੇਰ ਬੰਦੇ ਨੂੰ ਜਾਰ ਹੀ ਹੁੰਦਾ ਵੀ ਹਾਂ ਹੁਣ ਬਣ ਕੇ ਆਏਗਾ।
ਕੱਲ ਗਈਆਂ ਤੇ ਕਹਿੰਦਾ ਸੀ, ਦੋ ਦਿਨ ਬਾਅਦ ਆ ਜਾਣਾ ਤੇ ਹੁਣ ਵੇਖੋ ਕੱਲ ਜਾਵਾਂਗੀ ਆ ਜਿੱਥ ਦਿਨ ਹੋ ਗਿਆ ਹੋ ਆ, ਕੱਲ੍ਹ ਪਰਸੋਂ ਚੱਕਰ ਲਾਵਾਂਗੀ ਜੇ ਨ੍ਹੀਂ ਸੀ ਤੇ ਆਉਣ ਕਰਨੇ ਮੇਰੇ ਭ ਇੱਕ ਹੀ ਸੀ ਦਵੇ, ਐਟਲੀਸਟ ਬੰਦਾ ਕਿਥੇ ਆਨ ਜੋਣ ਜੋਗਾ ਤੋਂ ਹੋਏ ਨਾ।
ਬਿਲਕੁਲ ਸਹੀ ਗੱਲ ਐ।
ਹਨਾ, ਹੁਣ ਮੈਂ ਜੇ ਇਨੇ ਮੇਰਾ ਨਾਂ ਸੀਤਾ ਹੋਇਆ ਮੈਂ ਤੁਹਾਡੇ ਕੋਲ ਲਿਆਵਾਂਗੀ। ਐਤਵਾਰ ਆਵਾਂਗੀ ਫੇਰ ਮੈਂ ਤੁਹਾਡੇ ਘਰ।
ਹਾਂਜੀ, ਹਾਂਜੀ ਠੀਕ ਹੈ, ਠੀਕ ਹੈ ਤੁਸੀਂ ਆ ਜਾਣਾ। ਨਹੀਂ ਪਤਾ ਕੀ ਇਕੱਠੇ ਇਕੱਠੇ ਸੂਟ ਦੇਣੇ ਵੀ ਨੀ ਚਾਹੀਦੇ, ਇੱਕ -ਇੱਕ ਸੂਟ ਕਰਕੇ ਫੜਾਓ ਤਾਂ ਹੀ ਕੰਮ ਬਣਦਾ, ਤੁਸੀਂ ਸਾਰੇ ਇਕੱਠੇ ਦੇ ਆਏ ਨਾ ਉਹਨੂੰ। ਪਤਾ ਵੀ ਹੁਣ ਮੇਰੇ ਕੋਲ ਹੀ ਕਰਾਉਣਗੇ।
ਹੂੰ। ਅੱਛਾ। ਨਹੀਂ ਮੈਂ ਉਹਨੂੰ ਪਹਿਲੇ ਵੀ ਇਕੱਠੇ ਦੇਨੀ ਆ, ਅੱਗੇ ਮੈਨੂੰ ਸਰਦੀਆਂ ਦੇ ਵੀ ਪਤਾ ਮੈਂ ਇਕੋ ਟੇਲਰ ਰੱਖਿਆ ਦੇ ਨਾ ਸ਼ੁਰੂ ਤੋਂ
ਤੇ ਚੱਲ ਲੇਟ ਸਵੇਰ ਕਦੀ ਕਦਾਰ ਹੋ ਜਾਂਦਾ, ਐਤਕਿ ਤਾ ਵੇਖੋ ਅਪ੍ਰੈਲ ਵਿੱਚ ਦਿੱਤਾ ਮੈਂ ਉਹਨੂੰ ਚਲ ਬੰਦਾ ਟਾਈਮ ਨਾਲ ਗਰਮੀਆਂ ਚ ਪਾ ਲੈਂਦਾ ਹੈਨਾ ਸੂਟ ਟਾਈਮ ਨਾਲ ਦਿੱਤੇ ਨੇ ਬਈ ਗਰਮੀਆਂ ਸ਼ੁਰੂ ਹੋਣ ਤੋਂ ਪਹਿਲੇ, ਪਹਿਲੇ ਫੜਾ ਤੇ ਸੀ, ਮੈਂ ਕਿਹਾ ਤੂੰ ਟਾਈਮ ਨਾਲ ਚਾਹੀਦੀ ਛੁੱਟੀਆਂ ਚ ਬੰ ਬਦੇ ਨੇ ਕਿੱਥੇ ਜਾਣਾ ਹੁੰਦਾ ਪਰ ਬੰਦਾ ਉਹ ਨਾਲ ਰਖ ਲੈਂਦਾ ਨਾ ਕੋਟ ਸੈੱਟ ਹੈਗੇ ਸੀ ਨਾਲ ਵਿਚ-
ਸਹੀ ਗੱਲ ਹੈ ਤੇ ਹੁਣ ਕਿਧਰੇ ਜਾਣਾ ਹੈ। ਤੇ ਬੰਦਾ ਪਾਏ ਕੀ-
ਹਾਂ ਪਰ ਐਤਕੀ ਤਾਂ ਵੇਖੋ ਕਿੰਨਾ ਟਾਈਮ ਉਪਰ ਹੋ ਗਿਆ ਤਿੰਨ ਮਹੀਨੇ ਹੋ ਗਏ ਪੂਰੇ- ਪੂਰੇ ਜੁਲਾਈ ਸ਼ੁਰੂ ਹੋ ਗਿਆ।
ਹਾਂਜੀ ਬਿਲਕੁਲ ਇਹ ਤੇ ਤੁਸੀਂ ਪਤਾ ਕੀ ਕਰਨਾ- ਆਪਣਾ ਉਹਨੂੰ ਦੇਖਣਾ ਦੋ ਤਿੰਨ ਦਿਨ ਹੋਰ ਵੇਖੋ ਨੀ ਤਾਂ ਫਿਰ ਚੁੱਕ ਲਿਆਓ- ਆਪਣੇ ਸੂਟ ਪਤਾ ਨੀ ਉਹਨੂੰ ਕਦੋਂ ਸਿਲੇਗਾ ਕਦੋਂ ਨੀ ਨਾਲੇ-
ਨਹੀਂ ਐਵੇ ਹੀ ਕਰਾਂਗੇ ਮੈ ਲੈ ਆਣੇ ਸੂਟ ਜਾ ਕੇ ਮੈਂ ਇਹਨਾ ਟਾਈਮ ਥੋੜੀ ਵੇਟ ਕਰਾਂਗੀ ਯਾਰ- ਪਤਾ ਹੈ। ਸਾਲ ਨੂੰ ਫਿਰ ਬੰਦੇ ਨੇ ਕਿਥੇ ਆਉਣਾ ਜਾਣਾ ਹੀ ਉਹ ਤਾਂ ਵੇਖਦੇ ਹੁੰਦੇ ਨੇ- ਆਣ ਜਾਣ ਦੇ ਫਿਰ ਸਰਦੀਆਂ ਸ਼ੁਰੂ ਹੋ ਜਾਣੀਆਂ ਫਿਰ ਕੱਪੜੇ ਭਏ ਰਹਿ ਜਾਣੇ ਨੇ-
ਉਹ ਤਾਂ ਹੈ ਬਿਲਕੁਲ ਅਸੀਂ ਤਾਂ ਖੁਦ ਇਹੀ ਟਾਈਮ ਤੇ ਦੇਖਦੇ ਹਾਂ।
ਹਾਂ ਚਲੋ ਹੋਰ ਦੱਸੋ ਤੁਸੀਂ ਕਿ ਵੈਸੇ ਗਏ ਸੀ।
ਬਸ ਕੁਛ ਵਿਹਲੇ ਅਸੀਂ। ਤੁਸੀਂ ਸੁਣਾਓ ਕੀ ਚੱਲ ਰਿਹਾ ਅੱਜ ਕੱਲ ਹਾਂਜੀ-
ਕਈ ਵਾਰ ਆ ਜਾਦੇ- ਕੋਲ ਆ ਜਾਦੇ ਵਾਲ ਉੜਾ ਲੈਂਦੇ ਆ।
ਬਸ- ਟਾਈਮ ਤੇ ਅਸੀਂ ਨਾ ਪਿੱਛੇ ਸੀਗੇ ਕਾਫੀ ਤੇ ਭੀੜ ਬਹੁਤ ਸੀਗੀ ਤੇ- ਤੇ ਮੈ ਆਉਣ ਨ ਲੱਗੀ ਸੀ ਉਸ ਟਾਈਮ ਤੇ ਤੁਸੀਂ ਅੱਗੇ ਚਲੇ ਗਏ ਸੀ ਤੇ ਮੈਂ ਤਾਂ ਤੁਹਾਨੂੰ ਫੋਨ ਕੀਤਾ ਸੀ ਤੇ ਮੈ ਓਹੀ ਤੁਸੀਂ ਤੁਹਾਨੂੰ ਦੇਖਿਆ ਨੀ ਹੋਏਗਾ ਤੁਸੀਂ ਫੋਨ ਤੁਹਾਡੇ ਪਰਸ 'ਚ ਹੋਏਗਾ। ਸ਼ਾਇਦ
ਅੱਛਾ ਹਾਂ ਫੋਨ ਨਹੀ ਫੋਨ ਮੇਰਾ ਘਰ ਸੀ ਜੇ-
ਅੱਛਾ- ਅੱਛਾ।
ਮੈ ਤੁਹਾਨੂੰ ਕਿਹਾਦੀ ਪਹਿਆਂ ਫੋਨ ਮੇਰਾ ਘਰ ਸੀ ਮੈਂ ਬਾਜ਼ਾਰ ਗਈ ਸੀ ਤੇ ਮੈ ਆ ਕੇ ਵੇਖਿਆ ਫਿਰ ਮੈ ਰਾਤ- ਜਦਾਂ ਹੋ ਗਏ ਸੀ ਔਰ ਉਹ ਗਿਆਰਾਂ ਵਾਜ ਵੱਜ ਗਏ ਸੀ ਮੈ ਕਿਹਾ ਸੋ ਜਾਦੇ ਹੋ- ਟਾਈਮ ਨਾਲ ਤੁਸੀਂ ਚਲੋ ਕੱਲ ਹੀ ਕਰਾਂਗੀ ਫੋਨ ਤੇ- ਤੇ ਤੁਸੀਂ ਨੇ ਆਹ ਘਰ ਹੀ ਆ ਜਾਦੇ ਨੇੜੇ ਹੀ ਸੀ ਘਰ ਆਪਣਾ-
ਉਹ ਤਾਂ ਬਸ ਅਸੀਂ ਬੈਠੇ ਹੀ ਸੀਗੇ ਉਸ ਟਾਈਮ ਤੇ- ਬਸ ਮੈ ਸੋਚ ਹੀ ਰਹੀ ਸੀ ਕਿ ਮੈ ਆਵਾ ਉਹਨੇ 'ਚ ਹੀ ਟਾਈਮ ਹੋ ਗਿਆ ਸੀਗਾ।
ਤੇ ਆਪ ਬਿਨਾ ਪੁੱਛੇ ਆ ਜਾਦੇ ਆ ਨੀ ਕੋਈ ਗੱਲ ਪੁੱਛਣ ਦੀ ਦੱਸੋ-
ਅਰੇ ਬਸ ਮੈ ਆਵਾਂਗੀ ਮੈਂ ਆਉਣਾ ਸੀਗਾ ਮੈਂ ਖੁਦ ਹੀ ਸੋਚ ਰਹੀ ਸੀ ਥੋੜੇ ਦਿਨਾ ਤੋਂ ਕਿ ਜਾਵਾ ਮੈਂ-
ਪਰ ਟਾਈਮ ਤਾਂ ਹੀ ਨਹੀ ਲੱਗ ਰਿਹਾ ਸੀਗਾ ਮੈ ਵੀ ਉਥੇ ਕੰਮ ਹੀ ਗਈ ਸੀ ਘਰ ਦਾ ਸਮਾਨ ਮੁੱਕਿਆ ਪਿਆ ਸੀ।
ਅੱਛਾ- ਅੱਛਾ ਹਾਂ ਮੇਰਾ ਵੀ ਥੋੜਾ- ਜਦੋਂ ਸੌਦਾ ਵਗੈਰਾ ਮੁੱਕ ਜਾਂਦਾ ਹੈ ਖਾਡ ਪੱਤੀ ਹੋ ਜਾਂਦੀ ਹੈ। ਜਿਆਦਾ ਜਲਦੀ ਮੁੱਕ ਜਾਂਦਾ ਨਾ- ਬਸ ਥੋੜਾ ਰਾਸ਼ਨ ਰੁਸ਼ਨ ਪਰਚੀ ਦੇ ਕੇ ਆਈ ਸਾ ਰਾਸ਼ਨ ਵਾਲਿਆਂ ਨੂੰ-
ਅਛਾ ਅਛਾ
ਫੇਿਰ ਹੁਣ ਅੱਜ ਮੁੰਡਾ ਜਾ ਕੇ ਲਿਆਏਗਾ। ਪੁੱਛਾਂਗੀਨੂੰ ਅੱਗੇ ਪਤਾ ਕਿਤਾ ਹੈਏਗਾ ਟੇਲਰ ਨੂੰ ਸ਼ੁਰੂ ਕੀਤਾ ਕਿ ਨਹੀ-
ਹੂੰ ਕੱਟਿਆ ਵੀ ਹੋਵੇ ਨਾ ਸੂਟ ਫੇਰ ਵੀ ਬੰਦੇ ਨੂੰ ਪਤਾ- ਚੱਲ ਜਾਦਾ ਚੱਲ ਘੱਟ ਤਾਂ ਦਿੱਤਾ ਹੁਣ ਤੋ ਫਟਾਫਟ ਬਣਾ ਦੇਗਾ।
ਆਹ ਨਹੀ ਗਾਹਕ ਨੂੰ ਤੂੰ ਬਣਾਣੇ ਤੂੰ ਬਣਾ ਤੂੰ ਨਹੀ ਬਣਾਣੇ ਤੇ ਮੈਨੂੰ ਤਾਂ ਵੀ ਦੱਸ ਬੰਦਾ ਕਿਸੇ ਹੋਰ ਨੂੰ ਤਾਂ ਕਹਿ ਦੇਣ ਜੋੋਗ ਹੋਨਦਾ ਨਾ ਬੰਦਾ ਕਿਸੇ ਹੋਰ ਨੂੰ ਅਗਲੇ ਨੂੰ ਦੇਗੋ ਉਹਦੇ ਕੋਲ ਵੀ ਤਾਂ ਸੌ ਕਮ ਹੋਣਗੇ ਨਾ ਆਪਣੇ- ਮੈਂ ਵਾਰੀ ਵਾਰੀ ਕਰਕੇ ਉਹਨੂੰ ਇਕ ਇਕ ਕਰਕੇ ਫੇਰ ਦੇ ਕੇ ਆਵਾਂਗੀ। ਟੇਲਰ ਨੂੰ ਹੈ ਨਾ ਇਕੱਠੇ ਤਾਂ ਮੈਨੂੰ ਦੇਵਾਂਗੇ ਨੀ
ਓਹੀ ਤੇ ਪਹਿਲਾਂ ਇਕ ਸੂਟ ਦੇ ਕੇ ਦੇਖਣਾ ਜੇ ਤੁਹਾਨੂੰ ਸਹੀ ਲੱਗਦਾ ਫੇਰ ਹੋਰ ਦੇ ਕੇ ਆਣਾ।
ਹਾਂ ਨਹੀ ਫਿਟਿੰਗ ਪਹਿਲੇ ਵੇਖਾਂਗੀ ਨਾ ਮੈ ਫਿਰ ਮੈ ਹੋਰ ਬੱਚੇ ਠੀਕ ਨੇ
ਹਾਂਜੀ ਹਾਂਜੀ ਬਸ
ਹੂੰ ਹੋ ਗਏ ਸਕੂਲ ਸ਼ੁਰੂ ਬੱਚੇ
ਤੁਸੀਂ ਨੀ ਆਏ, ਇੰਨੇ ਦਿਨ ਹੋ ਗਏ ਨੇ ਘਰ ਆਓ, ਸਾਡੇ ਵੀ ਚੱ
ਬੱਸ ਬਸ ਕੀ ਚੱ ਦਿਲ ਈਨੀ ਕਰਦਾ, ਧੁੱਪੇ ਐ ਇੰਨੇ ਹੁੰਦੀ ਨਿਕਲਣ ਤੇ। ਫੇਰ ਕੁਛ ਬੱਚਿਆਂ ਦੀ ਛੁੱਟੀਆਂ ਸੀ, ਨਾਲੇ ਘਰ ਗੈਸਟ ਆਏ ਦੇ ਸੀ। ਭੂਆ ਆਏ ਦੇ ਸੀ ਮੇਰੀ ਰਹਿਣ ਆਸਤੇ, ਫੇਰ ਉਹ ਹੁਣ ਨੀ ਗਏ ਕੱਲ ਗਏ ਨੇ।
ਅੱਛਾ।
ਹਾਂ, ਲੇਟ ਆਏ ਸੀ ਨਾ ਐਤਕੀ ਉਹ, ਪਹਿਲਾਂ ਮੈਂ ਚਲੇ ਗਏ ਸੀ ਘੁੰਮਣ। ਫਿਰ ਉਹ ਮੈਂ ਆਈ ਆ ਤੇ ਤਾਂ ਆਏ ਨੇ, ਫੇਰ ਮੇਰਾ ਕਿ ਥੇ ਨਿਕਲਣ ਹੀ ਨੀ ਹੋਇਆ, ਲੋਕਲ ਮੈਂ ਨਿਕਲ ਹੀ ਨੀ ਪਾਈ, ਫਿਰ ਤੁਹਾਨੂੰ ਪਤਾ ਘਰ ਰ ਕੋਈ ਆਇਆ ਗਿਆ, ਫੇਰ ਬਾਹਰ ਨਿਕਲਦੇ ਬੰਦਾ ਚੰਗਾ ਨੀ ਲੱਗਦਾ ਨਾ, ਕਿਸੇ ਹੋਰ ਦੇ ਘਰ ਜਾਂਦੇ ਆ।
ਸਹੀ ਗੱਲ ਐ ਇਹ ਤਾਂ, ਉਹੀ ਹੁਣ ਮੈਂ ਵੀ ਈ ਨਿਕਲਣ ਦੀ ਕੋਸ਼ਿਸ਼ ਹੀ ਕਰ ਰਹੀ ਸੀ, ਬਸ ਟਾਈਮ ਹੀ ਨੀ ਲੱਗ ਰਿਹਾ ਤੇ ਕਦੀ ਧੂਪ ਹੋ ਜਾਂਦਾ ਤੇ ਕਦੀ ਕੁਛ ਹੋ ਜਾਂਦਾ।
ਕੱਲ ਗਈ ਐ ਤੇ ਮੈਂ ਕੱਲ ਨਾਲ ਲਈ ਜਿਵੇਂ ਹੀ ਗਈ ਐ ਮੈਂ ਆਪਣੇ ਮੁੰਡੇ ਨੂੰ ਤਿਆਰ ਕਰਾਇਆ, ਮੈਂ ਕਿਹਾ ਚਲਾ। ਪਹਿਲੇ ਸੌਦਾ ਦੇ ਆਈ ਉਹਨੂੰ ਜਾ ਕੇ, ਮੁੱਕਣ ਆਲਾ ਹੋਇਆ ਪਿਆ, ਬਿਲਕੁਲ।
ਹਾਂਜੀ ਹਾਂਜੀ।
ਮੈਂ ਤਾਂ ਨਿਕਲੀ ਆ ਬਾਹਰ, ਵੀ ਉਸ ਟਾਈਮ ਨਈ ਤਾਂ ਫੇਰ ਮੈਂ ਇਹਨੂੰ ਹੀ ਫੜਾਉਂਦੀ ਪਾਈ ਆ, ਆਪੇ ਦੇ ਆਦਾ।
ਬਸ ਇਹ ਤਾ ਹੈ ਹੀ ਦੇਖੋਂ।
ਹੋਰ? ਘਰ ਗਏ ਸੀ ਤੁਸੀਂ, ਗਏ ਨੀ ਐਤਕੀ, ਚੱਕਰ ਨੀ ਲਾਇਆ ਪੇਕੇ ਆਪਣਾ?
ਨਾ ਅਸੀਂ ਕਿੱਥੇ ਜਾਣਾ ਐ।
ਪੇਕੇ ਵੀ ਨੀ ਗਏ ਐਤਕੀ।
ਨਈ ਇਸ ਵਾਰ ਨੀ ਗਏ, ਬਸ ਬੱਚੇ ਗਏ ਸੀਗੇ, ਸਾਨੂੰ ਤੇ ਟਾਈਮ ਨੀ ਲੱਗਿਆ ਸੀ। ਇਹਨਾਂ ਦਿ ਵਸਤੇ ਕੋਈ ਸੀਗਾ ਨੀ ਨਾ ਘਰ, ਫੇਰ ਦਿੱਕਤ ਹੋ ਜਾਂਦੀ ਪਿੱਛੇ।
ਆਹ ਐਹਂ ਬੜਾ ਹੁੰਦਾ ਪਿੱਛੋਂ ਔਖਾ ਹੋ ਜਾਂਦੇ ਐ, ਮੇਰੇ ਤੇ ਚਲੋਂ। ਭੈਣ ਆਈ ਵੀ ਸੀ ਛੋ, ਸਿਸਟਰ ਇਨਲੌ ਉਹਨੇ ਵੇਖ ਲਿਆ ਫੇ ਪਿੱਛੋਂ, ਮੰਮੀ ਨਾਲ ਸੀ ਫਿਰ ਆਪਾ ਨੂੰ ਕਹਿੰਦੇ ਚਲੋਂ ਚਲੈ ਜਾਉ ਤੁ ਕੋਈ ਨੀ ਫਿਰ ਤੁਹਾਨੂੰ ਅੱਗੋ ਟਾਈਮ ਨੀ ਲੱਗਨਾ, ਗੜੀਆਂ ਦੀ ਕੋ ਲੱਗੀ ਹੁੰਦੀ ਨਾ, ਫਿਰ ਉਹਦੀ ਛੱਟੀਆਂ ਪੈਦੀ ਨੀ ਜ ਗਾ। ਤੇ ਫੇਰ ਮੈਂ ਛੁੱਟੀ ਨਾ ਹੁੰਦੀ, ਤੂੰ ਆਣੀ ਹੋਈਣੀ ਉਹ ਨੀ ਸੀ ਕੁਛ ਫਿਰ ਮੈਂ ਉਹਦੀਆਂ ਛੋਟੀਆਂ ਕੁਝ ਦਵਾਉਣ ਹੀ ਨੀ ਸੀ ਜ਼ਿਆਦਾ, ਪਲੱਸ ਟੂ ਪਲੱਸ ਟੂ ਕਲਾਸ ਹੇ ਗੀ ਨਾ।
ਹੂੰ, ਬਸ ਇਹੀ ਤਾਂ ਗੱਲ ਹੁੰ
ਕਾ ਨਈ ਤੂੰ ਹਾਂ, ਫੇਰ ਮੈਂ ਕਿਹਾ ਚਲ ਚਾਰ ਪੰਜ ਦਿਨ ਮੈਂ ਰਹਿ ਵਾ ਉਸ ਟਾਈਮ ਛੁੱਟੀਆਂ ਸੀ ਇਹਦੀਆਂ। ਬਸ ਆ ਜਾਈ ਕੀਤੀ ਸੀ ਫੇਰ ਮੈਂ ਵੀ। ਚਲੋ ਮੈਂ ਆਵਾਂਗੀ ਫੇਰ ਹੈਂ, ਤੇ ਤੁਸੀਂ ਨਾ ਇੱਕ ਵਾਰੀ ਉਹਨਾਂ ਕੋਲ ਪਤਾ ਕਰ ਕੇ ਦੱਸਿਓ ਟਾਈਮ ਨਾਲ ਸੀ ਦੇਣਗੇ, ਭਾਵੇਂ ਹਫ਼ਤਾ ਲਾ ਦੇਣਾ ਇਸ ਕੋਈ ਗੱਲ ਨੀ, ਪਰ ਮੈਨੂੰ ਸਾਰੇ ਸੂੂਰ ਬਣਾ ਦਨ ਮੇਰੇ।
ਹਾਂ ਹਾਂ ਬਣਾ ਦੇਣਗੇ, ਕੋਈ ਨੀ ਤੁਸੀਂ ਆ ਜਾਣਾ ਆਪਾਂ ਕਰ ਲਾਗੇ ਗੱਲ। ਠੀਕ ਐ ਜੀ, ਹਾਂਜੀ ਠੀਕ ਐ ਜੀ, ਸਤਿ ਸ਼੍ਰੀ ਅਕਾਲ ਜੀ, ਹਾਂਜੀ।